ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
ਵਧੀਆ ਤੁਸੀਂ ਸੁਣਾਓ ਕੀ ਹਾਲ
ਵਧੀਆ ਹੋਰ ਕੀ ਕਰ ਰਹੇ
ਬਸ ਬੈਠੇ ਦੇ ਆ ਵੇਹਲੇ ਹੁਣ ਰੋਟੀ ਦੀ ਤਿਆਰੀ ਕਰਾਂਗੇ ਸੋਚਣ ਲੱਗੇ ਪ ਆ ਕੀ ਬਣਾਈਏ ਕੀ ਨਾ ਬਣਾਈਏ
ਅੱਛਾ ਸਾਡੇ ਤੇ ਅੱਜ ਕੋਈ ਨੀ ਖਾਣ ਵਾਲਾ ਰੋਟੀ ਠਜਿਆਦਾ ਕਿਉਂਕਿ ਅੱਜ ਅਸੀਂ ਬੜੀ ਲੇਟ ਰੋਟੀ ਖਾਧੀ ਤੇ ਸਭ ਕਹਿੰਦੇ ਪਏ ਨੇ ਜਿਆਦਾ ਨੀ ਖਾ ਥੋੜਾ ਹਲਕਾ ਫੁਲਕਾ ਦੇਖਾਂਗੇ ਥੋੜ੍ਹੇ ਟਾਈਮ ਜਾਏ ਅੱਧੇੰਟੇ ਬਾਦ ਦੇਖਣਗੇ ਥੋੜ੍ਹਾ
ਨਾ ਸਾਡੇ ਤੇ ਬੜੀ ਹੁੰਦੀ ਹੈ ਸਨਠੰਡੇ ਨੂੰ ਕੁਛ ਅਲੱਗ ਬਣਾਓ ਕੁਛ ਵਧੀਆ ਬਣਾਓ
ਅੱਛਾ
ਤੇ ਹੁਣ ਸੋਚ ਰਹੀ ਹ ਕਦੇ ਬੱਚੇ ਕਹਿੰਦੇ ਆ ਬਾਹਰੋਂ ਖਾਣਾ ਹੈ ਕਦੇ ਕਹਿੰਦੇ ਆ ਕੁਛ ਘਰ ਬਣਾਓ ਵਧੀਆ ਤੇ ਫੇਰ ਦੋ ਦੋ ਫਿਰ ਮੈ ਕਿਹਾ ਏਕੋ ਪਾਸੇਬੋਲੋ ਜਾਂ
ਜਾਂ ਫਿਰ ਘਰ ਖ਼ਾ ਲਓ ਸਹੀ ਗੱਲ ਕਈ ਸੰਡੇ ਦਾ ਤਾਂ ਦਿਨ ਹੋਦਾ ਚਾਹੀਦਾ ਨਹੀਂ ਜਨਾਨੀਆਂ ਵੀ ਰੈਸਟ ਮਿਲੇ ਸੰਡੇ ਨੂੰ ਜੇ ਬੰਦੇ ਆ ਸੰਡੇ ਜਨਾਨੀਆਂ ਨੂੰ ਹੀ ਹੋਣੀ ਚਾਹੀਦੀ ਜਨਾਨੀਆਂ ਮਿਲਣ ਵਾਲੀ ਛੁੱਟੀ ਨਾ ਨਾ ਜਨਾ ਨੀਆਂ ਚ ਕੋਈ ਦਿਨ ਹੀ ਨੀ ਬਣਿਆ ਛੁੱਟੀ ਦਾ ਉਹਨਾਂ ਨੂੰ ਫਿਰ ਨੂੰ ਸਮਝ ਲਓ ਕਿਸੇ ਕੁਝ ਜਿਆਦਾ ਹੋ ਜਾਂਦਾ ਕੰਮ ਸਿਗਾ ਨਈ ਚਾਹੀਦਾ ਬਈ ਚਲੋ ਵੀ ਚਲੋ ਸਵੇਰੇ ਬਣਾ ਲੋ ਰਾਤ ਦੀ ਛੁੱਟੀ ਕਰ ਦਓ ਰਾਤੀ ਬਾਹਰ ਲੈ ਜਾਓ ਬਈ ਸਾਰੇ ਹੁਣ ਘਰ ਖਾਓ ਹਰ ਸੰਡੇ ਤੇ ਥੋੜਾ
ਮੈ ਹੁਣ ਹਰ ਸੰਡੇ ਥੋੜੀ ਜਾਇਆ ਜਾਂਦਾ ਬਜ਼ਾਰਾਂ ਚ ਇੱਕ ਵਾਰੀ ਜਾਓ ਡਿਨਰ ਕਰਨ ਯ ਇੱਕ ਵਾਰੀ ਜਾਓ ਦੋ ਹਜ਼ਾਰ ਲਗ ਜਾਂਦਾ ਹੈ
ਹ ਹਾਂ ਇਹ ਤੇ ਹੈ ਹੀ ਹੈ, ਹਾਂ ਸਹੀ ਗੱਲ ਏ, ਹਾਂ ਸਹੀ ਗੱਲ ਨੀ। ਹਾਂ ਓਹੀ ਤੇ ਸਹੀ ਏ। ਤਾਂ ਕਰਕੇ ਹੋਰ ਸਕੂਲ ਵਗੈਰਾ ਖੁਲ੍ਹਗੇ ਤੁਹਾਡੇ ਬੱਚਿਆਂ ਦੇ
ਨਹੀਂ ਬਸ ਐ ਹੋਰ ਦੋ-ਚਾਰ ਦਿਨ ਹੈਗੇ ਨੇ। ਇਹ ਦੋ-ਚਾਰ ਦਿਨ ਬਾਅਦ ਖੁੱਲ੍ ਜਾਣਗੇ ਸਕੂਲ ਤੇ ਖੁੱਲ ਗਏ ਨੇ ਸਾਨੂੰ ਟੈਨਸ਼ਨਾਂ ਪੈ ਗਈਆਂ ਨੇ ਇੰਨੇ ਦਿਨ ਕੰਮ ਕੀਤੇ ਨੀ ਸ ਸਕੂਲਾਂ ਦੇ ਛੁੱਟੀਆਂ ਤੇ ਕੰਮ ਮਿਲੇ ਦੇ ਸੀ ਪ੍ਰੋਜੈਕਟ ਪ੍ਰਜੈਕਟ ਬਣਾਂਦੇ ਹੋਮਵਰਕ ਤੇ ਬਸ ਹੁਣ ਸਕੂਲ ਖੁੱਲ ਗਏ ਨੇ। ਹੁਣ ਸਕੂਲਾਂ ਵਾਲਿਆਂ ਦੇ ਮੈਸੇਜ ਆਏ ਨੇ। ਬਈ ਇਹ ਵਾਲੇ ਪ੍ਰੋਜੈਕਟ ਸੀ ਕੰਪਲੀਟ ਹੋ ਗਏ ਪਹਿਲਾਂ ਦੇਖਿਆ ਨੀ ਮੈਸੇਜ ਤੇ ਹੁਣ ਹਾਂ। ਤੇ ਹੁਣ ਲੱਗੀਆਂ ਇਹਨਾਂ ਨੇ ਕੁਛ ਕਰਨਾ ਨੀ ਬੱਚਿਆਂ ਨੇ ਟੈਨਸ਼ਨਾਂ ਮਾਵਾਂ ਨੂੰ ਹੋ ਜਾਂਦੀਆਂ ਨੇ ਇਹਨਾਂ ਦੇ ਪ੍ਰੋਜੈਕਟ ਵੀ ਬਣਾਓ, ਇਹਨਾਂ ਦੇ ਹੋਲੀਡੇ ਹੋਮਵਰਕ ਵੀ ਕਰੋ।
ਨਾਲੇ ਘਰ ਦੇ ਕਰੋ, ਨਾਲੇ ਸਭ ਕਰੋ ਹੂੰ।
ਪ੍ਰੋਜੈਕਟਾਂ ਦਾ ਸਮਾਨ ਵੀ ਲੈਣ ਖੁਦ ਹੀ ਜਾਓ।
ਅੱਛਾ,
ਮੋਡਲ ਕੋਈ ਮੋਡਲ ਬਣਾਣਾ ਹੈ। ਕਿਸੇ ਦੇ ਪ੍ਰੋਜੈਕਟ ਬਣਾਣੇ ਨੇ ਜਸਕਰੈਪ ਬੁੱਕ ਬਣਾਣੀ ਏ ਉਹਨਾਂ ਦੇ ਸਭ ਕੰਮ ਮੈਂ ਕਿਹਾ ਚਾਰ ਇੰਨਾ ਚਿਰ ਇੰਨਾ ਕੰਮ ਕਿਵੇਂ ਕਰਾਂਗੇ।
ਹਾਂ ਤੇ ਪਹਿਲਾਂ ਹੀ ਧਿਆਨ ਨਾਲ ਕਰ ਲੈਣਾ ਸੀ, ਨਾ ਥੋੜਾ- ਥੋੜਾ ਸਟਾਟਿੰਗ ਚ ਹੀ ਕਰ ਲਈਦੈ ਜਿਹੜਾ ਛੁ
ਸਟਾਟਿੰਗ ਉਹ ਵਾਲਾ ਤੇ ਰਿਟਰਨ ਵਾਲਾ ਤੇ ਇਹਨਾਂ ਨੇ ਕਰ ਲਿੱਤਾ ਸੀ ਸ਼ੁਰੂ ਤੋਂ ਹੀ, ਪ੍ਰੋਜੈਕਟਾਂ ਦਾ ਥੋੜਾ ਸੀ। ਫਿਰ ਵੀ ਚ ਬੱਚੇ ਆ ਗਏ ਨਨਾਣ ਆ ਗਏ ਘੁੰਮਣ ਫਿਰਨ ਚਲੇ ਗਏ ਤੇ ਹੁਣ ਚਲੇ ਗਏ ਨੇ ਤੇ ਉਹਨੂੰ ਹੁਣ ਕੰਮ ਦਿੱਖਦਾ ਪਿਆ ਹੁਣ ਕਹਿੰਦੀ ਮੈਨੂੰ ਕੰਪਲੀਟ ਕਰਕੇ ਦਿਓ ਮੰਮੀ ਤੇ ਮੈਂ ਕਿਹਾ ਦੇਖਦੀ ਹਾਂ ਇੱਕ ਇੱਕ ਦਿਨ ਜੀ ਦੋ ਦਿਨ ਲਾਵਾਂਗੇ ਲਗਾਤਾਰ ਕਰਾਂਗੀ ਤੇ ਹੋ ਜਾਏਗਾ
ਹਾਂ
ਛੁੱਟੀਆਂ ਆਈਆਂ ਨੇ ਪਤਾ ਹੀ ਨਹੀਂ ਲੱਗਦਾ
ਉੱਥੇ ਕਹਿੰਦੇ ਤੇ ਨਾਨਕੇ ਨੀ ਲੈਗੇ ਬੱਚੇ ਆਂ ਨੂੰ ਤੁਸੀਂ
ਗਰਮੀ ਬੜੀ ਨਾਲੇ ਨਾਨ ਨਿਆਣਾ ਸੀ ਤੇ ਮੈਂ ਕਿਹਾ ਹੁਣ ਫੇਰ ਇੱਕੋ ਥਾਂ ਤੇ ਹੈਗਾ ਜ ਉਥੇ ਮੇਰੇ ਪੇਕੇ ਨੇ ਉੱਥੇ ਨਨਾਣ ਵਿਆਹੀ ਥੋੜੀ ਜਿਹੀ ਦੂਰ ਤੇ ਹੁਣ ਮੈਂ ਕਿਹਾ ਚ ਇੱਕ ਛੁੱਟੀਆਂ ਉਹ ਆ ਗਈਆਂ ਨੇ ਹੁਣ ਦੀਵਾਲੀ ਤੇ ਬੱਚਿਆਂ ਨੂੰ ਪੈਣਗੀਆਂ ਛੁੱਟੀਆਂ ਫਿਰ ਮੈਂ ਚਲੀ ਜਾਵਾਂਗੀ
ਹੂੰ ਇਹ ਸਹੀ ਹੈ ਨਹੀਂ ਛੁੱਟੀਆਂ ਹੋ ਆ ਜਾਂਣੀ ਦੀਵਾਲੀ ਤੇ ਸਹੀ ਜਾਵੇ ਘਰੇ ਦੀਵਾਲੀ ਦੀਆਂ ਛੁੱਟੀਆਂ ਜਿਆਦਾ ਅੱਛਾ ਲੱਗੇ ਮੌਸਮ ਸਹੀ ਹੋ
ਉਸ ਟਾਈਮ ਹਾਂ ਠੰਡਕ ਹੁੰਦੀ ਹੈ ਨਾ ਥੋੜੀ ਅ ਗਰਮੀ ਗਰਮੀ ਹਾਏ ਗਰਮੀ ਵਾਲੀ ਉਹ ਲਾਈਨ ਨੀ ਬੋਲਣੀ ਜਾਂਦੀ ਫਿਰ ਹਾਏ ਗਰਮੀ ਬੜੀ ਗਰਮੀ ਹੈਲੋ